ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਠੀਕ ਠਾਕ ਵਧੀਆ। ਹਾਂਜੀ ਹਾਂਜੀ ਤੁਸੀਂ ਸੁਣਾਓ।
ਬੜੇ ਟਾਈਮ ਬਾਅਦ ਯਾਦ ਕੀਤਾ ਜੇ ਕੀ ਗੱਲ
ਬਸ ਯਾਦ ਆ ਗਈ ਤੁਹਾਡੀ
ਅੱਛਾ
ਹਾਂਜੀ ਹੰਹੰ - ਯਾਦ ਆ ਗਈ ਲਾ ਲਿਆ - ਬਸ ਵਧੀਆ ਨਾਸ਼ਤਾ ਵਗੈਰਾ ਹੋ ਗਿਆ ਨਾਸ਼ਤਾ ਪਾਣੀ ਹੋ ਗਿਆ ਤੁਹਾਡੀ ਦੁਪਹਿਰ ਵੀ ਤਿਆਰੀ ਹੋ ਗਏ ਨਿਸ਼ ਸ਼ੁਰੂ
ਹਾਂ ਦੁਪਹਿਰ ਦੀ ਦਾਲ ਧਰੀ ਦੀ ਅੱਜ
ਕਿੰਨੇ ਵਜੇ ਕੋਲ ਆਉਂਦੀ ਦੁਪਹਿਰੇ
ਦੁਪਹਿਰੇ ਵ ਮਰਜੀ ਐ - ਦੋ ਵਜੇ ਵੀ ਖਾ ਲੈਂਦੇ ਨੇ ਡੇਢ ਵਜੇ ਵੀ ਖਾ ਲੈਂਦੇ ਨ ਜਦੋਂ ਉਹ ਭੁੱਖ ਲੱਗ ਗਈ ਉਦੋਂ ਖਾ ਲੈਂਦੇ ਨਾ - ਆਹ
ਸਬ ਜਲਦੀ ਹੁੰਂਦਾ ਹੋਇਗਾ
ਨਾਸ਼ਤਾਂ ਸਾਡਾ ਹੋ ਜਾਂਦੈ ਦਸ ਵਜੇ ਤੱਕ ਸਾਢੇ ਦਸ ਦਸ
ਅੱਛਾ ਸਾਡਾ ਇੱਕ ਵਜੇ ਤਿੱਕਨ ਹੋਇਆ - ਹੁਣ ਦੁਪਹਿਰ ਦੀ ਚਾਰ ਵੱਜ ਜਾਏਂਗੇ ਹਾਂ ਉਠਾ ਉਠਾ ਕੇ ਰਹਿ ਗਈ ਉੱਠੇ ਨੀ ਪੂਰੇ ਦਿਨ ਕਿਚਨ ਪੂਰੇ ਦਿਨ ਰ
ਇਹ ਤਾਂ ਗ਼ਲਤ ਗੱਲ ਹੈ
ਤੇ ਹੁਣ ਘਰ ਕਿ ਹਰਮਨ ਬੇਟਾ ਗਿਆ ਹੁਨਾ
ਅੱਛਾ
ਗੁੜੀਆਂ ਨੇ ਵੀ ਹੁਣ ਕੀਤਾ ਨਾਸ਼ਤਾ ਹੁਣ ਦੁਪਹਿਰ ਦੇ ਸਾਡੇ ਤੇ ਛੁੱਟੀਆਂ ਲੱਗ ਜਾਂਦੀ ਮਈ ਤੋਂ ਲੱਗ ਜਾਂਦੀ ਪੰਦਰਾਂ ਮਈ ਤੋਂ ਬਾਅਦ ਫਰੀ ਆ ਬੱਚੇ
ਚਲੋ ਸੀਆ
ਹਾਂ ਹੁਣ ਜੂਨ ਦੀ ਅਹ ਪੱਚੀ ਜਾਂ ਛੱਬੀ ਤੋਂ ਸਕੂਲ ਖੁੱਲ ਜਾਏਗੇ ਸਕੂਲ ਸਟਾਰਟ ਹੋ ਜਾਏਗਾ
ਹਮ
ਹੋਰ ਸੁਣਾਓ
ਹੋਰ ਬਸ ਹਾਂ ਸਭ ਵਧੀਐ ਤੁਸੀਂ ਸੁਣਾਓ
ਅੱਛਾ ਬੜਾ ਵਧੀਆ ਚਲ ਰਿਹਾ ਹੁਣ ਦੋ ਭਾਂਡੇ ਭੂੰਡੇ ਮੰਜਾਂਗੇ ਹੁਣ ਵੀ ਦੁਪਹਿਰ ਦੀ ਸਬਜ਼ੀ ਸੁਬਜ਼ੀ ਰੱਖਾਂਗੇ ਨਾ ਸੁਕਣ ਬਸ ਫਿਰ ਸ਼ਾਮੀ ਚਾਰ ਵੱਜ ਜਾਏਂਗੇ ਖਾਏਗੇ ਕਰੇਗੇ ਭਾਂਡੇ ਭੂਂਡੇ ਮਾਂਜਦੇ ਉਦੋਂ ਪੰਜ ਛੇ ਫੇਰ ਰਾਤ ਦੀ ਤਿਆਰੀ ਸ਼ੁਰੂ ਹੋ ਜਾਏਗੀ
ਸਹੀ ਗੱਲ ਹੈ
ਸਾਰਾ ਦਿਨੰ ਇੰਜ ਦਾ ਗੰਦਾ
ਬੜਾ ਮੁਸ਼ਕਲ ਹੈ ਨਹੀਂ ਲੇਡੀਜ਼ ਉਥੇ ਬੜਾ ਮੁਸ਼ਕਿਲ ਨਹੀਂ
ਹਾਂ ਆਪਾਂ ਤਾਂ ਬਿਲਕੁਲ ਫਰੀ ਨਹੀਂ ਆ ਨਾ
ਹੈਂ?
ਆਪਾਂ ਤਾਂ ਬਿਲਕੁਲ ਹੀ ਫਰੀ ਨਹੀਂ ਹਾਂ ਉਮੀਦ ਨਹੀ ਕੋਈ ਇੱਕ ਕੱਪ ਚਾਹ ਦਾ ਈ ਪਿਆ ਦੇ।
ਕੋਈ ਚਾਅ ਹੀ ਪਿਆ ਦੇ ਸਹੀ ਗੱਲ ਸਾਡੇ ਕਰਮਾਂ ਸਿਰਫ ਪਿਆਣੀਆਂ ਲਿਖੀਆਂ ਹੋਈਆਂ ਨੇ ਚਵਾਂ ਪੀਣੀ ਨੀ ਲਿਖੀ
ਲ ਕੰਮ ਕਰਦੇ ਐ ਨਹੀਂ ਵੇਖਿਆ ਸਮਣੇ ਹੋਣੇ ਜਸਟ ਫਰੀ ਹੋ ਕੇ ਬੈਠੇ ਅਠਾਸੀ ਪਾਣੀ ਵੀ ਦੇ ਦੋ ਫਲਾ ਚੀਜ਼ਾਂ ਵੀ ਹੱਥ
ਆਹਹੋ ਹਾਂ ਯ ਕਹਿੰਦੀ ਤਾਂ ਪਈਆਂ ਸਾਡੇ ਕਰਮਾਂ ਲਿਖਿਆ ਤੇ ਚਾਹ ਪਿਆਣੀ ਪੀਣੀ ਨੀ ਲਿਖੀ ਸਾਡੇ ਅਸੀਂ ਚਾਹ ਪਿਆ ਸਕਦੇ ਹਾਂ, ਰੋਟੀ ਖਵਾ ਸਕਦੇ ਹਾਂ, ਨਹੀਂ ਗਰਮ ਗਰਮ ਚੀਜ਼ਾਂ ਇਹਨਾਂ ਨੂੰ ਬਣਾ ਕੇ ਖਵਾ ਸਕਦੇ ਹਾਂ ਘਰਦਿਆਂ ਨੂੰ
ਹਾਂਜੀ ਉਹ ਵੀ ਵਧੀਆ ਕਹਿੰਦੇ ਚਲਦੇ ਉਹ ਵੀ ਬਸ ਬਾਹਰ ਅੰਦਰ ਤੇ ਨਾ ਉ ਦਰਾਣੀ ਦੇ ਨਾਲ ਰਹਿੰਦੇ ਹਮ ਪਾਪਾ ਜੀ ਸਾਡੇ ਨਾਲ ਰਹਿੰਦੇ ਸੀ ਉਹਨਾਂ ਦਾ ਜਿਆਦਾ ਅਟੈਚਮੈਂਟ ਉਹਦੇ ਦੇਵਰ ਨਾਲ ਹੈ।
ਅੱ ਹਾਂ ਚਲੋ ਜਿਹਦੇ ਨਾਲ ਪਿਆਰ ਹੈਗਾ ਉਹਦੇ ਕੋਲ ਰਹਿਣਾ ਚਾਹੀਦਾ ਆਂਦੀ ਤਾਂ ਆ ਵੈਸੇ
ਆਹ ਘੱਟ ਹੀ ਆਂਦੇ ਆ
ਹਮ
ਨੂੰ ਨੂ ਬੇਬੀ ਆਉਣ ਵਾਲਾ ਨਾ ਹੁਣ ਅਗਸਤ ਫੀ ਹੋ ਗਿਆ ਅਗਸਤ ਸਤੰਬਰ ਵਿੱਚ ਦੂਜਾ ਬੇਬੀ ਹੋਏਗਾ ਉਹ ਪਹਿਲੇ ਗੁੜੀਆਂ ਸੀ ਨਾ ਹਮ ਤਿੰਨ ਸਾਲ ਕੰਪਲੀਟ ਹੋ ਗਏ ਹੋਨੇ-
ਅੱਛਾ
ਹਮ ਤਿੰਨ ਦੀ ਕੰਪਲੀਟ ਹੋ ਗਈ ਸਕੂਲ ਪਾ ਦਿੱਤਾ ਉਹਨੇ ਹੂ। ਹ ਹੋਰ ਠੀਕ ਹੈ, ਵੀਰ ਜੀ ਤਬੀਅਤ ਵਗੈਰਾ ਠੀਕ ਹੈ, ਉਹਨਾਂ ਦੀ। ਹੂ।
ਹੋਰ ਕੀ ਬਣਾਣਾ ਦੁਪਹਿਰਾ ਨੂੰ।
ਦੁਪਹਿਰੇ ਹੁਣ ਦੇਖੋ, ਕੀ ਬਣਾਉਣੇ ਆ ਦਾਲ ਹੀ ਬਣੇਗੀ। ਨਹੀਂ ਤਾਂ ਕੁੱਛ ਸਬਜੀ - ਬੇਟਾ ਖਾਂਦਾ ਨੀ ਹੈ। ਉਹ ਤਾਂ ਕਹਿੰਦਾ ਦਾਲ ਹੀ ਬਣਾਈ ਪਸੰਦ ਹੈ। ਉਹ ਸਬਜ਼ੀ ਛੋਲੇ ਹੋਗੇ। ਰਾਜਮਾ ਹੋ ਗਏ ਚੀਜ਼ਾਂ ਪਸੰਦ ਕਰਦਾ।
ਚਾਚੀ ਆਈ ਦੀ ਇੱਥੇ।
ਹੂ।
ਉਹ ਵੀ ਆਈ। ਕੁੜੀ ਵੀ ਆਈ।
ਹਾਂ, ਕੱਲ ਹੀ ਤਾਂ ਪਹੁੰਚੇ।
ਹੂ, ਆ ਜਾ ਤੂੰ ਵੀ।
ਹੂ, ਮੈਂ ਤੇ ਪਤਾ ਹੀ ਆ ਕੇ ਫਿਰ ਮੇਰਾ ਤਾਂ ਪੰਗਾ ਆ, ਓਧਰ ਆ ਕੇ ਤੇ। ਹਾਂ। ਉਹ ਇਧਰ-ਉਧਰ ਮਤਲਬ ਭੱਜਣ ਵਾਲਾ ਕੰਮ ਹੋ ਜਾਂਦਾ। ਇਧਰ ਪਾ ਜਾਓ ਉੱਧਰ ਪਾ ਜਾਓ ਏ ਤਾਂ ਕੋਈ- ਜਾਹ, ਉਹਦੇ ਕੋਲ ਜਾਹ। ਉਹ ਕੰਮ ਖਰਾਬ। ਤੁਹਾਡਾ ਘਰ ਤੁਹਾਨੂੰ ਪਤਾ ਨਹੀਂ ਸੀ। ਤੇ ਉਦੋਂ ਮੇਰੀ ਨਨਾਣ ਨੇ ਲਾਈ ਸੀ। ਸੀ ਕਿ ਮੈਂ- ਉਹ ਤਾਂ ਪਿੱਛੇ ਪਿੱਛੇ ਦੇਖਦੀ। ਭਾਬੀ- ਕਿਹੜੇ ਪਾਸੇ ਮੁੜਨਗੇ ਜੀ ਜਿਥੇ ਜਿਹਾ ਪਿੱਛੇ ਵੜ ਜਾਵਾਂਗੇ, ਤੇ ਸਾਨੂੰ ਤਾਂ ਸਬਜੀ ਰੱਖਣੀ ਆਉਦੀ ਆ। ਉਹ ਫਿਰ ਮੇਰੀ ਨਨਾਣ ਕਾਲੀ ਵਾਲੀ ਲੈ ਗਈ। ਉਹ ਕਿਤੇ ਰੁਕਣ ਵਾਲੀ ਹੈ। ਪਤਾ ਤਾ ਹੈ ਉਹਨਾਂ ਦੇ ਸੁਭਾਅ ਦਾ। ਉਹ ਰੁਕਣ ਵਾਲੀ ਕਿੱਥੇ। ਮੈਂ ਤੁਹਾਨੂੰ ਵੇਖ ਲਿਆ ਸੀ। ਵੜੇ ਸੀ। ਮੈਂ ਵੇਖ - ਇਹ ਮਕਾਨ ਨੇ ਮੈਂ ਕਿਹਾ ਚਲ ਵੇਖਣਗੇ। ਮੈਂ ਤੁਹਾਨੂੰ ਦੋ ਵਾਰ ਮੁੜ - ਮੁੜ ਕੇ ਵੇਖਿਆ। ਕਿਹਾ, ਤੁਸੀਂ ਆਏ ਬਾਹਰੋਂ ਲੇਕਿਨ ਤੁਸੀਂ ਲੇਟ ਆਏ ਹੋ। ਅੱਗੇ ਨਿਕਲ ਗਈ ਸੀ। ਮੈਂ ਕਿਹਾ ਜੇ ਭਾਬੀ ਆਵਾਜ਼ ਮਾਰੇ ਤਾਂ ਮੇਰੇ ਕੋਲ ਬਹਾਨਾ ਹੋਵੇਗਾ ਅੰਦਰ ਜਾਣ ਦਾ।
ਮੈਨੂੰ ਤਾਂ ਪਤਾ ਹੀ ਨਹੀਂ। ਮੈਂ ਤਾਂ ਵੇਖਿਆ ਹੀ ਨੀ ਤੈਨੂੰ।
ਸਬਜ਼ੀਆਂ ਵਗੈਰਾ ਲੈ ਕੇ ਨਹੀਂ ਆਏ ਸੀ। ਗੁਰਦੁਆਰੇ ਆਏ ਸੀ। ਉਦੋਂ ਆਪਾ ਮਿਲੇ ਸੀ ਇਕੱਠੇ।
ਹਾਂ।
ਤੇ ਤੁਸੀਂ ਬਾਹਰ ਹੋ। ਤੁਹਾਡੀ ਗੁਡੀਆ ਚੁੱਕ - ਛੋਟੀ ਵਾਲਲੀ ਬਾਹਰ ਹੀ ਬੈਠੀ ਸੀ ਤੇ ਮੈਂ ਕਿਹਾ ਚਲ ਭੀ ਬਾਹਰ ਆਏਂ ਗ ਦੇਖੇਗੇ ਤੇ ਮੈਂ ਵੀ ਅੰਦਰ ਬੜ ਜਾਵਗੇ ਲੇਕਿਨ ਉਹ ਆਏ ਨਹੀਂ ਤੁਸੀਂ ਤੁਸੀਂ ਆਏ ਆਏ ਸੀ ਲੇਕਿਨ ਲੇਟ ਆਏ ਸੀ ਅਂ ਥੋੜ੍ਹਾ ਅ ਅਸੀਂ ਥੋੜ੍ਹਾ ਅੱਗੇ ਨਿਕਲ ਚੁੱਕੇ ਸੀ ਉਹ ਫਿਰ ਮੇਰੀ ਨਨਾਣ ਰੁੱਕਣ ਵਾਲੀ ਨੀ ਹੈ ਉਹ ਤੇ ਐਨ ਸਪੀਡ ਫੜਓ ਤੋ ਭੱਜ, ਹਾਂ ਉਹ ਵੱਡੇ ਵੱਡੇ ਠੀਕ ਨੇ ਵੱਡੇ ਠੀਕ ਨੇ ਬੱਸ ਫੇ ਠੀਕ ਹੈ ਲੇਕਿਨ ਇਹ ਥੋੜ੍ਹਾ ਜਿਹਾ ਹੈ ਕਹਿੰਦੇ ਵੀ ਮੇਰੇ ਇੱਧਰ ਹੀ ਰਹਿਣ ਕਿਤੇ ਜਾਣ ਨਾ ਆਉਣ ਥੋੜ੍ਹਾ ਜਿਹਾ ਉਹਨਾਂ ਨੂੰ ਹੁੰਦਾ ਹੈ ਫਿਰ ਬੰਦਾ ਇਹ ਨਾ ਸੁ ਇੱਦਾਂ ਇੱਕ ਪਾਸੇ ਦਾ ਰਹ ਫਿਰਨਾ ਨਾ ਕਿਤੇ ਆਉਣਾ ਨਾ ਜਾਣਾ
ਤੈਨ ਵੀ ਸਪੀਕਰ ਦਿੱਤਾ ਦਾ ਸਾਗਰ ਨੇ
ਹਾਂ ਮੈਂ ਤੇ ਮੰਗ ਕੇ ਲਿੱਤਾ ਹੈ
ਅੱਛਾ
ਮੈਂ ਤਾਂ ਮੰਗ ਕੇ ਲਿੱਤਾ ਸੀ ਕਿਉਂਕਿ ਮੈਂ ਗਈ ਸੀ ਨਾ ਦਿੱਲੀ ਤੇ ਪਿਆ ਸੀ ਬੜਾ ਸੋਹਣਾ ਲੱਗਹਾ ਸੀ ਛੋਟਾ ਜਾ ਪਿਆ ਸੀ ਤੇਨੁ ਮੈਂ ਦਸਾਂ ਬੌਤ ਸੋਨਾ ਮੈਂ ਮੈਂ ਤਾਂ ਮੰਗ ਕੇ ਲਿੱਤੇ ਫਿਰ ਮੈਂ ਆ ਗਈ ਸੀ ਖਾਲੀ ਹਾਥ ਆਏ ਸੀ। ਕੇੰਦੀਦੀ ਤੁਸੀਂ ਮੈਨੂੰ ਮਿਲਿਆ ਨੀ ਅਜੇ। ਤੁਸੀਂ ਐਜ ਚਲੋ ਮੇਰਾ ਜੋ ਲੱਗ ਰਿਐ ਮੈਂ ਕਿਆ ਲੱਗ ਗਿਆ ਪਾਠ ਲੀ ਲੈ ਕੇ ਜਾਊਂਗੀ ਮੈਂ। ਮੈਂ ਕਿਹਾ ਮੈਨੂੰ ਤੇ ਤੁੰ ਵੱਖਰਾ ਤੇਰੇ ਪਾਠ ਹਟਾ ਕ ਕੇ ਮੈੰ ਲੈ ਕੇ ਜਾਵਾਂ। ਤੇਰਾ ਚੱਲਰਾ ਚਲਨ ਦੇ ਫਿਰ ਮੈਂ ਫੇਰ ਦੁਬਾਰਾ ਚੱਕਰ ਲੱਗਿਆ ਸੀ ਨਾ ਮੇਰਾ। ਜਿਹੜਾ ਮਕਾਨ ਸ਼ਿਫਟ ਕੀਤਾ ਸੀ ਨਵਾਂ, ਜਿਹੜ ਦੂਸੇ ਪਾਸੇ ਆ ਗਏ ਐ ਤੁਸੀਂ ਗਏ ਔ ਦੂਜੇ ਮਕਾਨ ਹੋ ਆਏ?
ਮੈਂ ਨੀ ਲਈ ਮੈਨੂੰ ਤਾਂ ਤਿੰਨ ਚਾਰ
ਅੱਛਾਂ!
ਹਾਂ ਬੜੇ ਸਾਲ ਹੌ ਗਏ ਨੇ ਔ ਕੇੰਦੇ ਰੇੰਦੇ ਨੇ ਮੈਂਨ ਤੇ ਮਿਨਤਾਂ ਕਰਦੇ ਰੇੰਦੇ ਨੇ ਮੈਂ ਜਾਂਦੀ ਨੀ, ਮੇਰਾ ਨੀ ਨਿਕਲਨਾ ਹੌੰਦਾ ਵੇ, ਔਂ ਪਤਾ ਕੀ ਐ ਕੁੜੀਆਂ ਨੇ ਕੁੜੀਆਂ ਛੋੜ ਕੇ ਮੈਂ ਜਾ ਨੀ ਸਕਦ ਕਿੱਥੇ, ਤੇ ਕੋਛ ਘਾਰ ਡੌਗੀ ਵੀ ਰੱਖਿਆ ਦਾ ਵੇ, ਸਾਰੇ ਕੱਠੇ ਜਾ ਨਈ ਸਕਦੇ ਹੁਨ ਛੁੱਟੀਆਂ ਨੇ ਵੈਸੇ ਤੇ ਹੁਨ ਫ੍ਰੀ ਆਂ, ਅਸੀਂ ਏਨੂੰ ਛੋੜ ਕੇ ਕਿਥੇ ਜਾ ਨਈ ਸਕਦੇ, ਪਛੋਂ ਉਦਾਸ ਹੋ ਜਾਂਦੈ, ਅਸੀਂ ਇਕ ਦਿਨ ਪੂਰਾ ਲਾ ਆਵਾਂਗੇ ਕਿੱਥੇ ਰਾਤ ਨੀ ਰੋਕ ਸਕਦੇ ਕਿੱਥੇ
ਬਾਕੀਂ ਆਪਾਂ ਅ ਆਪਾਂ ਇਹਨਾਂ ਨੂੰ ਰੱਖ ਲੈਣੇ ਹਾਂ ਜਿੰਮੇਦਾਰੀ ਵੱਜ ਜਾਂਦੀ ਕੀ
ਬਹੁਤ ਜਿੰਮੇਵਾਰੀ ਬ ਬਹੁਤ ਧਿਆਨ ਰੱਖਣਾ ਪਉਦਾ ਆਪਣੇ ਬੱਚਿਆਂਣਾ ਇਹ ਕਿੱਥੇ ਜਾਂਦਾ ਨੀ ਗੱਡੀ ਚ ਪਹਿਲ ਤਨੂੰ ਲੈ ਜਾਂਦੇ ਸੀ ਕਿੱਥੇ ਜਾਂਦੇ ਹ ਤੇ ਨਾਲ ਲੈ ਜਾਂਦੇ ਹੁਣਨ ਨਾ ਗੱਡੀ ਚ ਇੰਨੀ ਦੇਰ ਬਹਿ ਨੀ ਸਕਦਾ ਮਤਲਬ ਕਿ ਬਹਿੰਦਾ ਹੈ ਨਾ ਤੇ ਬਾਹਰ ਜਿਵੇਂ ਕੁ ਦੇੇਖ ਲੈਣਾ ਤੇ ਉਹ ਵੇਖ ਕੇ ਸ਼ੁਰੂ ਹੋ ਜਾਂਦਾ ਭੋਂਕਣਾ ਬਈ ਮੈਨੂੰ ਵੀ ਬਾਹਰ ਕੱਢ ਦੋ, ਤੇ ਹੁਣ ਅਸੀਂ ਹੁਨ ਕਿੱਥੇ ਰੁਕਣਾ ਤੇ ਫੇਰ ਰੁਕਣਾ
ਇਸ ਸਕਨ ਮੈਂਨ ਲੈ ਰਹੀ ਬੇਟੇ ਨੂੰ ਬਹੁਤ ਪਸੰਦ ਆਇਗਾ ਕੁੱਤੇ ਲੈ ਲੋ, ਲੈ ਲੋ ਮੈਂ
ਇਹਨੂੰ ਵੈਸੇ ਬੜੀ ਸਮਝ ਹੈਗੀ ਏ ਅਸੀਂ ਇਹਨੂੰ ਜੋ ਕਹਿ ਕੇ ਜਾਵਾਂਗੇ ਨਾ ਕਹਿਣਾ ਮੰਨ ਲੈਂਦਾ ਮੈਂ ਕਵਾਗੀ ਨਾ ਤੈਮ ਤੂੰ ਘਰ ਹੀ ਬਈ ਅਸੀਂ ਆ ਜਾਗੇ ਸ਼ਾਮ ਤੱਕ ਤੇ ਮੈਂ ਤੈਨੂੰ ਆ ਕੇ ਦਹੀਂ ਲਿਆ ਕੇ ਦਾਗੀ ਬਈ ਦਹੀਂ ਦਾਂ ਬਸ ਇਹਨੂੰ ਸੋਚਿਆ ਬਈ ਸ਼ਾਮੀ ਆ ਜਾਏਗੀ ਮੈਨ ਕਹਿ ਕੇ ਗਈਏ ਤੇ ਫੇਰ ਮੈਂ ਆਵਾਂਗੀ ਨਾ ਜਦੋਂ ਆਂ ਸਿੱਧਾਂ ਰਸੋਈ ਏਚ ਮੇਰੇ ਹੱਥ ਚ ਵੇਖੇਗਾ ਬਈ ਦਹੀਂ ਕਿੱਥੇ ਲਿਆਈ ਨੀ ਦਹੀਂ ਦਾਗੀ ਫੇਰ ਆ ਕੇਨੂੰ ਹਾਂ ਦਹੀਂ ਖਾਏਗਾ ਮੈਨੂੰ ਜੋ ਕਹਿ ਕੇ ਜਾਵਾਂ ਇਹਨੂੰ ਯਾਦ ਆਉਂਦਾ ਭੁਲਦਾ ਨੀ ਹੈਗਾ ਹਾਂ ਮੈਂ ਇਹਨੂੰ ਕਹਿੰਦੇ ਫੇਰ ਭੋਂਕਦਾ ਨੀ ਪਿੱਛੋਂ ਤਾਂ ਨੀ ਕਰਦਾ ਨਈ ਤਾਂ ਪੋਕ ਪੋਕ ਸਾਰਾ ਮਲਾ ਕਠਾ ਕਰ ਲਏਗਾ ਮੈ ਕਹਿੰਦੀ ਤੂੰ ਚੁਪ ਕਰਕੇ ਬਈ ਮੈਂ ਕਹਿੰਦੀ ਆ ਤੁ ਚੁੱਪ ਨਾ ਮੈ
ਹਾਂ ਉਹ ਤੇ ਹੈ ਹੀ। ਹਾਂ ਤੇ ਓਹਨੇ ਉੱਧਰ ਹੀ ਰਹਿਣਾ ਬਾਹਰ ਹੀ ਰਹਿਣਾ।
ਉਹ ਉਥੇ ਹੀ ਰਹੇ
ਤਡ ਹਮ ਫਿਕਸ ਹੋ ਗਈ ਉਥੇ ਨਾ। ਚਦੇ ਹੋ ਹਾਂ ਹੋ ਚਲੋ ਹੋ ਜੇ। ਬਸ ਵਧੀਆ ਉਹੀ ਮੈਂ ਕਿਹਾ ਤੁਸੀ ਗਏ ਨੇ ਉਸ ਪਾਸੇ ਉਸ ਤੋਂ ਮਕਾਨੀ ਗਏ ਸੀ ਉਥੇ ਸਾਜਨ ਮੈਂ ਕਿਹਾ ਮੈਂ ਕਿਹਾ ਮੈਨੂੰ ਕੁਛ ਵੀ ਉਹ ਮੈਂਨ ਸਪੀਕਰ ਚਾਹੀਦਾ ਮੈਨ ਲਿਆ ਕੇ ਦੇ ਪਤਾ ਨ ਕਿੱਥੋਂ ਬਜ਼ਾਰੋਂ ਮੰਗਾਇਆ ਔਨਲਾਈਨ
ਅੱਛਾ-ਅੱਛਾ ਨਹੀਂ ਇੱਥੇ ਵੀ ਬੜੇ ਬੰਦਿਆਂ ਨੂੰ ਵੰਡੇ ਨਾ ਸਾਜਨ ਨੇ ਤਾਂਨ ਨੀ ਦਿੱਤਾ ਅਸੀ ਮੰਗੇ ਹੀ ਨੀ ਹਾਂ। ਸੀ ਨੀ ਮੰਗਿਆ ਹੋਇਆ ਸਬ ਨੂੰ ਲਿਆ ਕੇ ਦਿੱਤੇ ਨੇ ਕਿੰਨੇ ਨੇ ਇਹ ਓਨਲਾਈਨ ਹੀ ਮੰਗਵਾਉਂਦਾ ਹੋਆ ਕਿੱਥੋਂ ਪਤਾ ਨੀ ਮਨ ਦਾ
ਹਾਂ ਮੇਰਾ ਵੀ ਔਨਲਾਈਨ
ਸਭ ਨੂੰ ਦਿੱਤਾ ਸਨਾਮ ਅੰਗਾਂ ਨੂੰ, ਸਪੂਰਨ ਅੰਕਲ ਨੂੰ ਅੱਧਰ ਉੱਧਰ ਸਭ ਨੂੰ
ਹਾਂ ਤੁਹਾਨੁ ਦਿੱਤਾ?
ਅਸੀਂ ਮੰਗਿਆ ਹੀ ਨਹੀਂ ਛੱਡ ਪਰਾ ਕੋਈ ਗੱਲ ਨਹੀਂ।
ਅੱਛਾ! ਮੈਂ ਤੇ ਮੰਗ ਕੇ ਲਿੱਤਾ।
ਉੱਧਰ ਵੀ ਪਿਆਦਾ ਨਾ ਜਿੱਥੇ ਰਹਿੰਦੇ ਪਏ ਨਾ। ਮੰਗੇ ਦੇ ਘਰ ਹੀ ਪਿਆ ਦਾ ਹੈ ਹਾਂ ਉਥੇ ਵੀ ਪਿਆ ਦਾ ਹਾਂ। ਰਾਣੀ ਆਂਟੀ ਉੱਥੇ ਉੱਥੇ ਵੀ ਗਿਆ ਦਾ ਨਾ ਓਧਰ ਵੀ ਗਿਆ ਦਾ ਹੀ ਨਾ। ਗੁੱਡੋ ਆਂਟੀ ਨੂੰ
ਅੱਛਾ ਇਹ ਤਾਂ ਪੁੰਨ ਦਾ ਕੰਮ ਸੀ ਦੇ ਦੇ ਦਿੰਦਾ।
ਚਲ ਪਾਠ ਸੁਂਦੇ ਨੇ ਤੇ ਵਧੀਆ ਹੁਣ ਲੱਗਦਾ ਇਹਨਾਂ ਨੂੰ ਹੋਰ ਕੀ ਹਮ ਮੌਸਮ ਕਿੱਦਾਂ ਕਿੱਦਾਂ ਉੱਧਰ?
ਅੱਜ ਮੌਸਮ ਸਵੇਰੇ ਸੱਤ ਸੱਤ ਵਜੇ ਸਾਢੇ ਸੱਤ ਦਾ ਟਾਈਮ ਸੀ ਬਾਰਿਸ਼ ਆਈ ਸੀ ਸਵੇਰੇ ਤੇ। ਤੇ ਸਵੇਰ ਦਾ ਮੌਸਮ ਠੀਕ। ਯੇ ਤੋ ਹਲਕੀ ਹੈ ਬਿਲਕੁਲ ਹਲਕੀ।
ਹਮ ਏਧਰ ਤਾਂ ਕੱਲ ਹਾਂ ਬੜੀ ਬਾਰਿਸ਼ ਹੋਈ ਇੱਧਰ ਕਲ ਠੰਡਾ ਰਿਹਾ ਸੀ
ਹਾਂ ਬਸ ਐ ਫੇਰ ਉਮਸ ਹੋ ਜਾਂਦੀ ਨਾ ਇੱਕਦਮ ਜੇ ਬਰਸਾਤ ਤੱਕ ਚਲ ਜਾਂਦੀ। ਧੁੱਪ ਜਮਉਂਦੀ ਨਾ ਇਕਦਮ
ਬੜੀ ਹਾਂ ਉਹੀ ਉਈ ਆ ਮੌਸਮ ਖ਼ਰਾਬ ਕਰਦਾ। ਤਾ ਨਾ।
ਹਮ। ਬਸ ਵਧੀਆ ਚਲੋ ਫੇਰ ਕਰਨੇ ਆ।
ਚਲੋ ਹਾਂ ਚਲੋ ਅੱਛਾ ਚਲੋ ਠੀਕ ਹੈ, ਸਤਿ ਸ੍ਰੀ ਅਕਾਲ ਹਾਂ।